ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ
ਹਾਂਜੀ ਹੋਰ ਤ ਮਂ ਹੋ
ਵਧੀਆ ਵਧੀਆ ਤੁਸੀਂ ਦੱਸੋ
ਬਸ ਵਧੀਆ ਜੀ ਹੋਰ ਕੀ ਕਰੀ ਜਾਂਦੇ ਸੀ
ਬਸ ਕੁਛ ਨਹੀਂ ਫ੍ਰੀ ਸੀਗੇ ਤੁਸੀਂ ਦੱਸੋ
ਠੀਕ ਹੈ ਜ ਹੋਰ ਦੱਸੋ ਅੱਜ ਕੱਲ ਪੋਲਿਊਸ਼ਨ ਬਾਰੇ ਤੁਹਾਡਾ ਕੀ ਵਿਚਾਰ ਹੈ
ਪ੍ਰਦੂਸ਼ਣ ਤਾ ਦੇਖੋ ਮਤਲਬ ਦੇਖੋ ਹਨਾ ਹਰ ਇੱਕ ਚੀਜ਼ ਨਾਲ ਹੀ ਪ੍ਰਦੂਸ਼ਣ ਹੋ ਰਿਹਾ ਕਿਉਂਕਿ ਪੈਲੀ ਚੀਜ਼ ਤਾਂ ਦੇਖੋ ਹਨਾ ਅੱਜ ਕੱਲ ਇੱਕ ਪੈਲਾਂ ਤਾਂ ਦੇਖੋ ਆਪਾਂ ਹਵਾ ਪ੍ਰਦੂਸ਼ਣ ਬਾਰੇ ਕਰਦੇ ਹਾਂ ਗੱਲ ਹਨਾ ਹਵਾ ਪ੍ਰਦੂਸ਼ਣ ਹੋਣ ਦੇ ਕਾਰਨ ਜੇ ਕੀ ਨੇ ਵੀ ਪਹਿਲਾਂ ਤਾਂ ਦੇਖੋ, ਇੱਕ ਤਾਂ ਟ੍ਰੈਫਿਕ ਬਹੁਤ ਜ਼ਿਆਦਾ ਹੋਣ ਹਨਾ ਪਹਿਲਾਂ ਮਲਬ ਦਾਸੀ ਲੋਗ ਸਿਰਫ਼ ਜਿਹੜੇ ਸਰਕਾਰੀ ਸਾਧਨ ਨੇ ਮਤਲਬ ਜਿਵੇਂ ਬੱਸਾਂ ਵਗੈਰਾ ਹੋਗੀਆਂ ਹਨਾ। ਕਿਤੇ ਆਣ-ਜਾਣ ਲਈ ਉਹੀ ਵਰਤਦੇ ਸੀਗੇ ਤੇ ਅੱਜ-ਕੱਲ੍ਹ ਦੇਖੋ ਹਨਾ। ਹਰ ਇੱਕ ਕ ਘਰ ਦੇ ਵਿੱਚ ਆਪਣਾ ਸਾਧਨ ਹੈਗਾ। ਗੱਡੀਆਂ, ਮੋਟਰਸਾਈਕਲ ਕਿੰਨੇ ਜ਼ਿਆਦਾ ਵੱਧਗੇ।
ਵੈਸੇ ਵੀ ਹੁਣ ਤਾਂ ਇੱਕ-ਇੱਕ ਘਰ ਦੇ ਵਿੱਚ ਚਾਰ-ਚਾਰ
ਹਾਂਜੀ, ਹਾਂਜੀ-ਹਾਂਜੀ ਮਤਲਬ ਉਹੀ ਐ ਨਾਂ ਦੇ ਖੋ ਇੰਨੇ ਜਿਆਦਾ ਸਾਧਨ ਹੋਣ ਦੇ ਨਾਲ ਦੇਖੋ, ਜਦੋਂ ਆਪਾਂ ਰੋਡ ਤੇ ਵੀ ਨਿਕਲਦੇ ਆ ਤਾਂ ਮਲਬ ਸਾਰੀ ਇਹ ਮਤਲਬ ਬੱਸਾਂ ਤਾਂ ਦੇਖੋ ਬਹੁਤ ਘੱਟ ਦਿੱਖਦੀਆਂ ਨੇ। ਸੜਕਾਂ, ਮਤਲਬ ਗੱਡੀਆਂ, ਮੋਟਰਸਾਈਕਲ ਨਾਲ ਹੀ
ਹਾਂਜੀ-ਹਾਂਜੀ, ਇਹ ਤਾਂ ਹੈ।
ਤੇ ਹੁਣ ਦੇਖੋ, ਉਹਨਾਂ ਕਾਰਨ ਦੇਖੋ ਕਿੰਨਾ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ ਸਾਧਨ ਹੋਗੇ ਹਨਾ, ਉਹਨਾਂ 'ਚ
ਵੈਸੇ ਅੱਜ-ਕੱਲ੍ਹ ਤਾਂ ਬੜਾ ਈ ਜ਼ਿਆਦਾ ਪ੍ਰਦੂਸ਼ਣ ਹੋ ਰਿਹਾ, ਜਿੰਨ੍ਹਾਂ ਕਰਕੇ ਬੜੇ ਵਿਚਾਰੇ ਪਸ਼ੂ ਹੁੰਦੇ ਜਿਹੜੇ ਉਹ ਮਰ ਜਾਂਦੇ ਐਗੇ। ਉਹਨੂੰ ਖਾ ਜਾਂਦੇ ਐਗੇ ਹੁਣ ਲਿਫ਼ਾਫ਼ੇ ਵਗੈਰਾ ਵੀ ਆਪਾਂ ਐਵੇਂ ਸਿੱਟ ਦਿੰਨੇ ਆ। ਆਪਾਂ ਵੇਖਦੇ ਤਾਂ ਹੈਨੀ ਵੀ ਕਿਹੜੀ ਜ ਜਗ੍ਹਾ ਤੇ ਆਪਾਂ ਸਿੱਟਣੇ ਆ, ਕਿਵੇਂ ਨਹੀਂ ਸਿੱਟਣੇ। ਉੱਥੇ ਈ ਉੱਥੇ ਈ ਖਾਣ-ਪੀਣ ਵਾਲੀਆਂ ਚੀਜ਼ਾਂ ਹੁੰਦੀਆਂ। ਉੱਥੇ ਈ ਪੋਲਿਊਸ਼ਨ ਹੋਈ ਜਾਂਦਾ ਰਹਿੰਦਾ, ਉੱਥੇ ਈ ਬਸ
ਮਲਬ ਇਹੀ ਐ ਨਾ, ਮਲਬ ਆਪਾਂ ਘਰ ਤੋਂ ਕੂੜਾ ਕੱਢਤੇ ਆ ਤੇ ਨਾਲ ਹੀ ਆਪਾਂ ਬਾਹਰ ਸੁੱਟ ਦੇਨੇਆ ਹਨਾ। ਉਹਦੇ ਕਰਕੇ ਮਤਲਬ ਦੇਖੋ, ਕਿੰਨੀ ਜ਼ਿਆਦਾ ਗੰਦਗੀ ਫ਼ੈਲਦੀ ਆ ਹਨਾ ਤੇ ਫਿਰ ਸਮੈਲ਼ ਹੋ ਜਾਂਦੀ ਜਿਸ ਕਾਰਨ ਸਾਰੀ ਹਵਾ ਪ੍ਰਦੂਸ਼ਿਤ ਹੋਰੀ ਐ। ਤੇ ਮਤਲਬ ਉਹੀ ਦੇਖੋ ਹਵਾ ਆਪਾਂ, ਮਤਲਬ ਸਾਹ ਰਾਹੀਂ ਅੰਦਰ ਲੈ ਕੇ ਜਾਣੀ ਆ। ਜਿਸ ਕਾਰਨ ਮਤਲਬ ਹਨਾ, ਬਿਮਾਰੀਆਂ ਜ਼ਿਆਦਾ ਵੱਧ ਰਹੀਆਂ ਨੇ ਸਾਰੇ ਲੋਕਾਂ ਨੂੰ ਵੇਖੋ ਜਿਹੜੀਆਂ ਸਾਹ ਦੀਆਂ ਬਿਮਾਰੀਆਂ ਹੋ ਰਹੀਆਂ ਨੇ, ਉਹ ਮਤਲਬ ਉਹਦਾ ਕਾਰਨ ਇਹੀ ਐ। ਜਿਹੜਾ ਹਵਾ ਪ੍ਰਦੂਸ਼ਣ ਹੂੰ, ਵਧੀਆ।
ਹਾਂਜੀ-ਹਾਂਜੀ ਇਹ ਤਾਂ ਹੈ।
ਹਾਂਜੀ-ਹਾਂਜੀ ਮਤਲਬ ਏਸੇ ਕਰਕੇ ਦੇਖ ਲੋ
ਪਿੰਡਾਂ ਵਿੱਚ ਵੈਸੇ ਈ ਪੋਲਿਊਸ਼ਨ ਘੱਟ ਹੁੰਦਾ। ਕਿਉਂਕਿ ਪੇੜ-ਪੌਦੇ ਵਧੀਆ ਲੱਗੇ ਹੁੰਦੇ। ਉਹ ਸਾਫ਼ ਕਰਦੇ ਰਹਿੰਦੇ ਆ ਹਵਾ ਨੂੰ ਤੇ ਸ਼ਹਿਰਾਂ ਵਿੱਚ ਤਾਂ ਇਸ ਤੋਂ ਵੀ ਜ਼ਿਆਦਾ ਪੋਲਿਊਸ਼ਨ ਹੁੰਦਾ।
ਹਾਂਜੀ-ਹਾਂਜੀ, ਬਿਲਕੁਲ ਇਹ ਤਾਂ ਗੱਲ ਸਹੀ ਐ।
ਕਿਉਂਕਿ ਨਾ ਈ ਤੇ ਜਿੰਨਾਂ ਜਗ੍ਹਾਵਾਂ ਤੇ ਤਾਂ ਪੇੜ-ਪੌਦੇ ਲੱਗਣੇ ਚਾਹੀਦੇ ਉੱਥੇ ਤਾਂ ਲੋਕਾਂ ਨੇ ਪੱਟ-ਪੱਟ ਕੇ ਸੜਕਾਂ ਬਣਾਈਆਂ ਹੋਈਆਂ ਆਪਦੇ ਨੰਗਲ ਲਈ ਰ ਤੇ ਬਣਾਏ ਹੋਏ ਆ ਵੀ ਬਸ, ਅਸੀਂ ਸਾਨੂੰ ਲੰਘਣਾ ਚਾਹੀਦਾ ਇਹ ਰਸਤਾ ਸਾਡਾ ਹੋਣਾ ਚਾਹੀਦਾ ਲੰਘਣ ਵਾਸਤੇ
ਇਹਦੇ ਕਰਕੇ ਈ ਦੇਖੋ ਹੁਣ, ਜਿਹੜੇ ਮਤਲਬ ਲੋਕ ਪੇੜ-ਪੌਦੇ ਨੀ ਲਗਾ ਰਹੇ ਦੇਖੋ, ਹਨਾ। ਮਿ ਟੀ ਕਿੰਨੀ ਪ੍ਰਦੂਸ਼ਿਤ ਹੋ ਰੀ ਐ। ਪਹਿਲਾਂ ਮਤਲਬ ਜਿਹੜੀ ਫਸਲਾਂ ਹੁੰਦੀਆਂ ਸੀਗੀਆਂ, ਲੋਕ ਖ਼ਾਲੀ ਨੀ ਛੱਡਦੇ ਸੀਗੇ। ਜਿਵੇਂ ਖੇਤਾਂ ਵਿੱਚ ਲਗਾ ਲੋ ਜਾਂ ਕਿਤੇ ਵੀ ਹੈ ਨਾ, ਮਤਲਬ ਕੁੱਛ ਨਾ ਕੁੱਛ ਉਗਾਈ ਜਾਂਦੇ ਸੀਗੇ। ਕਾਰਨ ਮਤਲਬ ਮਿੱਟੀ ਉਪਜਾਊ ਵੀ ਬਣਦੀ ਸੀਗੀ ਤੇ ਹੁਣ ਤਾਂ ਲੋਕ ਇੱਕ ਵਾਰ ਫ਼ਸਲਾਂ ਵੱਢ ਲੈਂਦੇ ਨੇ, ਕੋਈ ਪੇੜ-ਪੌਦਾ ਕੁੱਛ ਨੀ ਲਗਾਉਂਦੇ ਹੈਗੇ। ਜਿਸ ਕਾਰਨ ਦੇਖੋ ਮਿੱਟੀ ਦੀ ਜਿਹੜੀ ਸ਼ ਕਿਯਾਨਾ ਉਹ ਵੀ ਘੱਟਦੀ ਜਾ
ਜੀ ਹਾਂਜੀ ਵੈਸੇ ਵੀ ਅੱਜ -ਕੱਲ ਤਾਂ ਜੇ ਖੇਤ ਵਿੱਚ ਇੱਕ ਫਸਲ ਲਗਾਓ, ਦੂਜੀ ਫਸਲ ਕਿੰਨਾ ਟਾਈਮ ਪਾ ਕੇ ਲਵਾਉਂਦੇ ਆਗੇ ਫੇਰ ਖ਼ਰਾਬ ਹੋ ਜਾਂਦੀ ਹੈ ਕਿ ਮਿੱਟੀ ਜਿਹੜੀ ਆਪਾਂ ਉਪਜਾਊ ਕਰਨੀ ਹੁੰਦੀ ਹੈ
ਬਿਲਕੁਲ ਤੇ ਹੁਣ ਦੇਖੋ ਹਨਾ ਮਿੱਟੀ ਮਤਲਬ ਜਿਹੜੀ ਖੇਤੀ ਕਰਦੇ ਵੀ ਨੇ ਤਾਂ ਦਵਾਈਆਂ ਵਗੈਰਾ ਹਨਾ ਵੱਧਦੀ ਅ ਵਰਤੋਂ ਕਰਕੇ ਉਹਨਾਂ ਲਈ ਤਾਂ ਕਰਦੇ ਨੇ ਪਹਿਲਾਂ ਮਤਲਬ ਜਿਹੜੀਆਂ ਰਸਾਇਣਿਕ ਖਾਦਾਂ ਵਗੈਰਾ ਹੁੰਦੀਆਂ ਸੀਗੀਆਂ ਹਨਾ ਦੇਸੀ ਤਰੀਕਿਆਂ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਾਈ ਜਾਂਦੀ ਸੀਗੀ
ਹਾਂਜੀ ਪਹਿਲਾਂ ਤਾਂ ਬਸ ਗੋਬਰ ਵਾਲੀ ਗਿਆ ਉਹ ਗੋਬਰ ਪਾਇਆ ਜਾਂਦਾ ਸੀਗਾ ਮਿੱਟੀ ਵਿੱਚ ਹਾਂਜੀ- ਹਾਂਜੀ ਖਾਦ ਵਗੈਰਾ ਤਿਆਰ ਕਰਦੇ ਸੀ ਘਰੇ ਲੋਕ ਅੱਜ- ਕੱਲ ਤਾਂ ਬਸ ਸ਼ਹਿਰੋਂ ਲੈ ਕੇ ਆਓ ਪੈਸੇ ਲਾਓ ਚੀਜ਼ਾਂ ਲੈ ਕੇ ਆਓ
ਹਾਂਜੀ- ਹਾਂਜੀ।
ਅੱਜ -ਕੱਲ੍ਹ ਤਾਂ ਵੈਸੇ ਕਿਸੇ ਵੀ ਸਬਜ਼ੀਆਂ ਵਗੈਰਾ ਬਿਲਕੁਲ ਵੀ ਵਧੀਆ ਨੀ ਆਉਂਦੀਆਂ, ਪਈਆਂ ਹਰੇਕ ਚੀਜ਼ ਵਿੱਚ ਟੀਕਾ ਲਗਾਉਂਦੇ ਆ ਲੋਕ
ਬਿਲਕੁਲ -ਬਿਲਕੁਲ ਪਹਿਲਾ ਮਤਲਬ ਵਧੀਆ ਤਰੀਕੇ ਨਾਲ ਲ ਲਗਾਉਂਦੇ ਸੀਗੇ, ਸਬਜ਼ੀਆਂ ਹਨਾ ਮਤਲਬ ਕੇ ਅ ਸਹੀ ਤਰੀਕੇ ਨਾਲ ਤੇ ਹੁਣ ਤਾਂ ਦੇਖੋ ਟੀਕੇ ਲਗਾ ਕੇ ਦਵਾਈਆਂ ਨਾਲ ਦੇਖੋ ਪਕਾਈਆਂ ਜਾਂਦੀਆਂ ਨੇ।
ਹਾਂਜੀ -ਹਾਂਜੀ।
ਅਤੇ ਮਤਲਬ ਸਬਜ਼ੀਆਂ ਵਗੈਰਾ ਜਿਹੜੀਆਂ ਆਪਣੀਆਂ ਖਾਣ ਵਾਲੀਆਂ ਚੀਜ਼ਾਂ ਨੇ ਦੇਖੋ ਉਹਨਾਂ 'ਚ ਵੀ ਕੋਈ ਤਾਕਤ ਨਹੀਂ ਰਹੀ ਹੈਗੀ। ਕੋਈ ਅਸਰ ਨਹੀਂ ਹੁੰਦਾ, ਉਲਟਾ ਗ਼ਲਤ ਅਸਰ ਹੋ ਜਾਂਦਾ ਉਹਨਾਂ ਦਾ
ਹਾਂਜੀ -ਹਾਂਜੀ ਵੈਸੇ। ਪਹਿਲਾਂ ਲੋਕਾਂ ਨੂੰ ਐਵੇਂ ਹੁੰਦਾ ਸੀ, ਵੀ ਹਾਂ ਸਾਡੇ ਘਰ ਦੀ ਫਸਲਾਂ ਸੀ ਉਹਨਾਂ ਨੂੰ ਟਾਈਮ ਦਈਏ। ਸਾਰਾ ਦਿਨ ਲੋਕ ਖੇਤਾਂ ਵਿੱਚ ਹੀ ਰਹਿੰਦੇ ਸੀ, ਅੱਜ -ਕੱਲ੍ਹ ਲੋਕਾਂ ਨੂੰ ਐਵੇਂ ਲੱਗਦਾ ਕਿ ਸਾਨੂੰ ਗਰਮੀ ਲੱਗਦੀ ਆ ਬਸ ਖਾਦ ਪਾਓ ਵਿੱਚ ਜਿਹੜੀਆਂ ਆਉਂਦੀਆਂ ਬਣੀਆਂ ਬਣਾਈਆਂ। ਬਸ ਉਹਨਾਂਣ ਆਪੇ ਹੋ ਜਾਂਦੇ ਆ ਹੁਣ ਅੱਜ- ਕੱਲ੍ਹ ਤਾਂ ਲੋਕ ਵੈਸੇ ਹੀ ਨਹੀਂ ਰਹਿ ਗਏ ਉਵੇਂ ਦੇ
ਇਹ ਤਾਂ ਗੱਲ ਸਹੀ ਹੈ, ਜੀ ਹਰ ਇੱਕ ਚੀਜ਼ ਮਤਲਬ ਪ੍ਰਦੂਸ਼ਿਤ ਹੋਈ ਪਈ ਹੈ ਜੀ
ਹਾਂਜੀ- ਹਾਂਜੀ ਇਹ ਤਾਂ ਹੈ, ਅੱਜ -ਕੱਲ੍ਹ ਦੀ ਤਾਂ ਹਵਾ ਵੀ ਬਹੁਤ ਪੋਲਿਊਸ਼ਨ ਹੋਈ ਪਈ ਹੈ।
ਬਿਲਕੁਲ -ਬਿਲਕੁਲ
ਵੈਸੇ ਵੀ ਲੋਕ ਲੋਕਾਂ ਨੂੰ ਬਸ ਐਵੇਂ ਲੱਗਦਾ, ਕਿ ਬਾਹਰ ਦੀਆਂ ਚੀਜ਼ਾਂ ਖਾਈਏ ਘਰ ਦਾ ਕੋਈ ਕੁਛ ਖਾਣਾ ਪਸੰਦ ਹੀ ਨਹੀਂ ਕਰਦਾ ਅੱਜ- ਕੱਲ।
ਇਹ ਤਾਂ ਗੱਲ ਸਹੀ ਹੈ, ਜੀ ਮਤਲਬ ਬਾਹਰ ਦੇਖੋ। ਵਧੀਆ ਵੀ ਨਹੀਂ ਬਣੀਆਂ ਹੁੰਦੀਆਂ, ਫੇਰ ਵੀ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਹਨਾ ਘਟੀਆ ਮਟੀਰੀਅਲ ਉਹਨਾਂ ਚ ਵਰਤਿਆ ਜਾਂਦਾ।
ਹਾਂਜੀ- ਹਾਂਜੀ ਵੈਸੇ ਆਪਾਂ ਨੂੰ ਪਤਾ ਨ ਉਹ ਇੱਕ ਤੇਲ ਕਿੰਨੇ ਕੁ ਵਾਰ ਯੂਜ ਕਰਦੇ ਆ ਇੱਕ ਚੀਜ਼ ਬਣਾਉਣ ਲਈ। ਆਪਾਂ ਘਰ ਵਿੱਚ ਆਏ ਬਾਹਰ ਨਵਾਂ ਤੇਲ ਪਾਉਂਦੇ ਹਾਂ ਉਹਦੇ ਵਿੱਚ।
ਹਾਂਜੀ- ਹਾਂਜੀ ਇਹ ਤਾਂ ਗੱਲ ਸਹੀ ਹੈਤੇ ਤੁਸੀਂ ਦੇਖੋ ਸ਼ੋਰ ਪ੍ਰਦੂਸ਼ਣ ਕਿੰਨਾ ਵੱਧ ਗਿਆ ਹੈ ਵੀ ਜਿਹਦੇ ਕਰਕੇ ਆਪਣੇ ਕੰਨਾਂ ਤੇ ਵੀ ਦੇਖੋ ਅਸਰ ਹੁੰਦਾ ਹਨਾ। ਤੁਸੀਂ ਦੇਖਿਆ ਵੀ ਅੱਜ -ਕੱਲ੍ਹ ਲੋਕ ਮਸ਼ੀਨਾਂ ਲਵਾਉਂਦੇ ਨੇ ਕੰਨਾਂ ਦੇ ਵਿੱਚ ਜਿਹਨਾਂ ਨੂੰ ਸੁਣਨੋ ਹਟ ਜਾਂਦਾ।
ਹਾਂਜੀ- ਹਾਂਜੀ ਵੈਸੇ ਵੀ ਅੱਜ- ਕਲ ਤਾਂ ਏਅਰਪੋਰਟ ਦਾ ਰਿਵਾਜ਼ ਆ ਗਿਆ। ਬਸ ਲੋਕਾਂ ਨੂੰ ਉਹਨਾਂ ਤੋਂ ਵੇਲ ਨੀ ਮਿਲਦੀ, ਆਸੇ -ਪਾਸੇ ਨਾ ਲੋਕ ਦੇਖਦੇ ਆ।
ਤੇ ਇੱਕ ਚੀਜ਼ ਹੋਰ ਵੀ ਹੈ ਨਾ, ਜਿਵੇਂ ਹੁਣ ਤੁਸੀਂ ਡੀ ਜੇ ਵਗੈਰਾ ਲਗਾ ਲਓ, ਪਹਿਲਾਂ ਦੇਖੋ ਵਿਆਹ ਸ਼ਾਦੀ ਦੇ ਮੌਕੇ ਤੇ ਡੀਜੇ ਲੱਗਦੇ ਹੁੰਦੇ ਸੀਗੇ ਹਨਾ, ਤੇ ਅੱਜ -ਕੱਲ੍ਹ ਤਾਂ ਦੇਖੋ ਕੋਈ ਵੀ ਮੰਨ ਲਓ ਕਿਸੇ ਦਾ ਜਨਮ ਦਿਨ ਆ ਗਿਆ ਹਨਾ। ਟੀ ਆ, ਕੋਈ ਮਾੜੀ ਮੋ ਟੀ, ਕਿਸੇ ਦੇ ਘਰ ਬੱਚਾ ਹੋਇਆ ਤਾਂ ਡੀ ਜੇ ਲਗਨਗੇ, ਫਿਰ ਮਤਲਬ ਸਾਰੀ ਰਾਤ ਚੱਲੀ ਜਾਂਦੇ ਨੇ ਡੀਜੇ। ਤੇ ਮਤਲਬ ਦੇਖੋ ਹੋਰਾਂ ਨੂੰ ਵੀ
ਅੱਜ -ਕੱਲ ਦੇ ਲੋਕ ਤਾਂ ਐਵੇਂ ਵੀ ਨਹੀਂ ਸੋਚਦੇ ਕਿ ਸਾਡੇ ਘਰ ਛੋਟਾ ਬੱਚਾ ਹੋਇਆ ਉਹਦੇ ਤੇ ਕੀ ਅਸਰ ਪਊਗਾ, ਬਸ ਲੋਕਾਂ ਨੂੰ ਤਾਂ ਆਪ ਦੇ ਮਨੋਰੰਜਨ ਦਾ ਵੀ, ਅਸੀਂ ਨੱਚ ਲਈਏ, ਟੱਪ ਲਈਏ ਬਸ।
ਬਿਲਕੁਲ। ਘਰੇ ਦੇਖੋ ਹਨਾ, ਬੱਚੇ ਬੂਫਰ ਵਗੈਰਾ ਜਿਹੜੇ ਚੱਲ ਰਹੇ ਨੇ ਅੱਜ- ਕੱਲ, ਉਹ ਐਡੀ ਉੱਚੀ ਆਵਾਜ਼ ਚੱਕ ਕੇ ਲਾ ਦੇਣਗੇ ਹਨਾ, ਉਹਨਾਂ ਦਾ ਸਿੱਧਾ ਅਸਰ ਆਪਣੇ ਕੰਨਾਂ ਤੇ ਹੀ ਪੈਂਦਾ।
ਹਾਂਜੀ, ਹਾਂਜੀ ਪਹਿਲਾਂ ਵਾਲੇ ਲੋਕ ਐਵੇਂ ਕਰਦੇ ਸੀ, ਜਦੋਂ ਬੱਚਾ ਹੋ ਜਾਂਦਾ ਸੀ, ਉਹਨਾਂ ਨੂੰ ਨਾ ਤਾਂ ਉੱਚੀ ਆਵਾਜ਼ ਵਿੱਚ ਘਰੇ ਕੋਈ ਬੋਲਦਾ ਸੀਗਾ। ਨਾ ਕੋਈ ਆਵਾਜ਼ ਸੀ ਕ ਪਹਿਲਾਂ ਵਾਲੇ ਬੱਚੇ ਹੀ ਵਧੀਆ ਹੀ, ਅੱਜ ਦੇ ਟਾਈਮ ਦੇ ਬੱ ਚੇ ਵੀ ਉਵੇਂ ਦੇ ਨੀ ਰਹੇ, ਉਹਨਾਂ ਦੀਆਂ ਨਾ ਤਾਂ ਸਿਹਤਾਂ ਵਧੀਆ ਰਹੀਆਂ। ਉਹ ਖਾਂਦੇ ਪੀਂਦੇ ਓ। ਹੈਗਾ ਹਾਂ, ਪਹਿਲਾਂ ਵਾਲੇ ਬਜ਼ੁਰਗ, ਬਜ਼ੁਰਗਾਂ ਦੀ ਸਿਹਤ ਆਪਣੇ ਨਾਲੋਂ ਵੀ ਵਧੀਆ ਹੈਗੀ।
ਹਾਂਜੀ, ਹਾਂਜੀ ਏ ਤਾਂ ਗੱਲ ਸਹੀ ਏ।
ਕਿਉਂਕਿ ਉਹਨਾਂ ਨੇ ਵਧੀਆ ਆਪਦੇ ਘਰ ਦਾ ਖਾਣਾ ਪੀਣਾ ਹੁੰਦਾ, ਆਪਾਂ ਬਸ ਬਾਹਰੋਂ ਖਾ ਲਿਆ, ਉਹ ਖਾ ਲਿਆ, ਕਦੇ ਕੁੱਛ ਖਾ ਲਿਆ।
ਹਾਂਜੀ, ਹਾਂਜੀ ਇਹ ਤਾਂ ਗੱਲ ਸਹੀ ਆ। ਤੇ ਨਾਲੇ ਦੇਖੋ ਹਨਾ, ਮਤਲਬ ਆਪਾਂ ਜਦੋਂ ਬਾਹਰ ਨਿਕਲਦੇ ਵੀ ਹਾਂ 'ਦੇਖੋ ਜਿੱਦਾਂ ਤੁਸੀਂ ਦੱਸ ਨਾ ਏਅਰਪੋਡ‍ ਮਤਲਬ ਲੋਕ ਹਨਾ ਇੱਕ ਮਿੰਟ ਲਈ ਵੀ ਉਹਨੂੰ ਇੱਧਰ -ਉੱਧਰ ਨਹੀਂ ਕਰਦੇ ਹੈਗੇ, ਜਿੱਥੇ ਵੀ ਜਾਣਗੇ ਬੱ ਸਾਂ ਦੇ ਵਿੱਚ ਦੇਖ ਲਓ ਜਾਂ ਹਨਾ ਮਤਲਬ ਦੇ ਵਿੱਚ ਜਦੋਂ ਪਰਿਵਾਰ ਦੇ ਵਿੱਚ ਬੈਠੇ ਹੁੰਦੇ ਨੇ, ਫਿਰ ਵੀ ਐ ਨੀ ਪਤਾ ਉਹਨਾਂ ਦੇ ਇੱਕ ਕੰਨ ਦੇ ਵਿੱਚ ਏਅਰ, ਪੋਡ ਲੱਗਿਆ ਹੋਵੇ, ਹੋਰ ਕੋਈ ਕੰਮ ਕਰਨਾ ਹਨਾ 'ਦੇਖੋ ਉਹ ਵੀ ਏਅਰਪੋਡ ਲਗਾ ਕੇ ਹਨਾ ਫੇਰ ਮਤਲਬ ਕਰਦੇ ਨੇ, ਸਾਰਾ ਦਿਨ ਲੱਗੇ ਹੀ ਰਹਿੰਦੇ ਨੇ, ਕਿਸੇ ਦਾ ਫੋਨ ਆ ਗਿਆ ਉਹ ਏਅਰਪੋਡ ਲਗਾ ਕੇ ਸੁਣਦੇ ਨੇ। ਤਾਂ ਉਹਦਾ ਦੇਖੋ ਹਨਾਂ, ਡਾਇਰੈਕਟਲੀ ਆਪਣੇ ਕੰਨ ਦੇ ਵਿੱਚੋ ਆਵਾਜ਼ ਜਾਂਦੀ ਏ, ਏਨੀ ਉੱਚੀ ਆਵਾਜ਼ ਹੁੰਦੀ ਆ। ਆਪਾਂ ਗੀਤ ਸੁਣਦੇ ਹਾ, ਤਾਂ ਉਹਦਾ ਕਿੰਨਾ ਬੁਰਾ ਪ੍ਰਭਾਵ ਪੈਂਦਾ ਉਹੇ ਕੰਨਾਂ ਓਤੇ।
ਹਮ।
ਹਾਂਜੀ, ਹਾਂਜੀ।
ਬਸ ਪਹਿਲਾਂ ਵਾਲੇ ਲੋਕਾਂ ਨੂੰ ਐਵੇਂ ਹੁੰਦਾ ਸੀ ਕਿ ਅਸੀਂ ਫੈਮਿਲੀ ਵਿੱਚ ਰਲ ਕੇ ਬੈਠੀਏ। ਅੱਜ -ਕੱਲ੍ਹ ਦੇ ਲੋਕ ਲੋਕਾਂ ਨੂੰ ਐਵੇਂ ਦਾ ਕੁਛ ਹੈ ਹੀ ਨਹੀਂ। ਬਸ ਸਵੇਰੇ ਉੱਠੋ ਕੰਮ ਤੇ ਚੱਲ ਜੌ। ਫਿਰ ਸ਼ਾਮੀ ਆਓ, ਰੋਟੀ -ਪਾਣੀ ਖਾਇਆ ਆਵਦਾ, ਬਸ ਸੌ ਗਏ। ਬਸ ਫੋਨ ਦੇਖ ਖਿਆ ਫੋਨ ਚ ਆ ਕੇ ਲੱਗੇ ਰਹਿੰਦੇ ਸਾਰਾ ਦਿਨ ਬਸ, ਉਹਨਾਂ ਨੂੰ ਪਤਾ ਹੀ ਨਹੀਂ ਚੱਲਦਾ ਸਾਡੇ ਆਸ ਪਾਸ ਕੋਈ ਹੈਗਾ ਕੇ ਨਹੀਂ ਹੈਗਾ।
ਬਿਲਕੁਲ, ਬਿਲਕੁਲ ਇਹ ਤਾਂ ਗੱਲ ਤੁਹਾਡੀ ਸਹੀ ਹੈ। ਮਤਲਬ ਦੇਖੋ ਹੁਣ ਤਾਂ ਆਪਾਂ ਜੇ ਆਪਾਂ ਕਹੀਏ ਤਾਂ ਆਪਣਾ ਵਾਤਾਵਰਨ ਪੂਰੀ ਤਰ੍ਹਾਂ ਨਾਲ ਪ੍ਰਦੂਸ਼ਿਤ ਹੋਇਆ ਪਿ ਹਨਾ ਨਾ ਕੋਈ ਆਲੇ ਦੁਆਲੇ ਦੇ ਕੋਈ ਸਾਫ਼ ਸਫ਼ਾਈ ਹੈ ਹਨਾ ਨਾ ਕੋਈ ਪੇੜ ਪੌਦੇ ਨੇ। ਤੇ ਨਾ ਮਤਲਬ ਲੋਕ ਖੁੱਦ ਵੀ ਆਪਣੇ ਧਿਆਨ ਹੀ ਰੱਖਦੇ ਹੈਗੇ ਘਰਾਂ ਦੇ ਵਿੱਚ ਵੀ ਦੇਖੋ ਹਨਾ ਸਾਫ਼ ਸਫ਼ਾਈ ਕਰਨਗੇ ਝਾੜੂ ਪੋਚਾ ਕਰਕੇ ਬਾਹਰ ਕੂੜਾ ਲਾ ਦਿੰਦੇ ਨੇ ਹਨਾ।
ਵੱਡੇ ਵੱਡੇ ਮੋਲ ਬਣ ਗਏ ਨੇ ਬਿਲਡਿੰਗਾਂ ਵੱਡੀਆਂ ਵੱਡੀਆਂ ਬਣ ਗਈਆਂ ਜਿੱਥੇ ਦਾ ਪੇੜ ਪੌਦੇ ਲਗਾਉਣੇ ਚਾਹੀਦੇ ਆ ਉੱਥੇ ਲੋਕ ਬਿਲਡਿੰਗਾਂ ਬਣਾ ਰਹੇ ਨੇ ਆਪਦਾ
ਹਾਂਜੀ ਉਹੀ ਮਤਲਬ ਜਿਹੜੀਆਂ ਜਿਹੜੀ ਜੰਗਲਾਂ ਦੇ ਵਿੱਚ ਜਗ੍ਹਾ ਆਉਂਦੀ ਸੀਗੀ ਹਨਾ ਲੋਕਾਂ ਨੇ ਦਰਖਤ ਵਗੈਰਾ ਕੱਟਕੇ ਤੁਸੀ ਜਿਸ ਕਾਰਨ ਦੇਖੋ ਕਿੰਨਾ ਪ੍ਰਦੂਸ਼ਣ ਹੋ ਰਿਹਾ ਉਹ ਕੱਟ ਕੇ ਤਾਂ ਉੱਥੇ ਹੋਰ ਚੀਜ਼ਾਂ ਬਣਾਤਿਆ। ਲੋਕਾਂ ਦੇ ਮਨੋਰੰਜਨ ਵਾਸਤੇ ਕਿੱਥੇ ਲੋਕ ਮਤਲਬ ਦਰਖਤਾਂ ਦੀ ਛਾਂ ਹੇਠ ਬਹਿੰਦੇ ਸੀਗੇ ਹਨਾ ਸ਼ੁੱਧ ਉਹਨਾਂ ਨੂੰ ਹਵਾ ਮਿਲਦੀ ਸੀ। ਸੀਗੀ ਤੇ ਹੁਣ ਦੇਖੋ ਹਵਾ ਦੇ ਵਿੱਚ ਵੀ ਇੰਨੀ ਗੰਦਗੀ ਫੈਲ ਫੈਲੀ ਹੋਈ ਹੈ ਕਈ ਵਾਰ ਲੋਕਾਂ ਨੂੰ ਸਾਹ ਦੀ ਦਿੱਕਤ ਆ ਜਾਂਦੀ ਹੈ। ਜਿਸ ਕਰਕੇ ਉਹਨਾਂ ਨੂੰ ਅਹ ਜਿਹੜੀ ਨਕਲੀ ਆਕਸੀਜਨ ਹੁੰਦੀ ਆ ਉਹ ਦੇਣੀ ਪੈਂਦੀ ਆ।
ਹਾਂਜੀ ਹਾਂਜੀ ਇਹ ਤਾਂ ਹੈ ਅੱਜ ਕੱਲ੍ਹ ਤਾਂ ਵੈਸੇ ਵੀ ਹਵਾ ਸਾਫ਼ ਨਹੀਂ ਹੈਗੀ ਕਿਉਂਕਿ ਪੇੜ ਪੌਦੇ ਹੈਗੇ ਨੀ ਜਿੰਨੇ ਹੋਣੇ ਚਾਹੀਦੇ ਥੋੜੇ ਬਹੁਤੇ ਜੋ ਜਿੰਨੇ ਕਿ ਪੇੜ ਪੌਦੇ ਹੈਗੇ ਉਹਨਾਂ ਨੂੰ ਵੀ ਲੋਕ ਬਸ ਕੱਟੇ ਜਾ ਰਹੇ ਨੇ ਕੱਟੀ ਜਾ ਰਹੇ। ਉਹਦੇ ਕਰਕੇ ਉਹ ਵੀ ਸਾਰੀ ਹਵਾ ਪ੍ਰਦੂਸ਼ਿਤ ਹੋਈ ਪਈ ਹੈ।
ਬਿਲਕੁਲ ਬਿਲਕੁਲ ਇਹ ਤਾਂ ਗੱਲ ਸਹੀ ਹੈ ਜੀ।
ਹੋਰ ਦੱਸੋ ਤੁਸੀਂ ਕੀ ਮਤਲਬ ਕੀ ਤੁਹਾਡੇ ਘਰੇ ਪੇੜ ਪੌਦੇ ਲੱਗੇ?
ਨਹੀਂ ਸਾਡੇ ਦੇਖੋ ਮਤਲਬ ਹਨਾ ਕੱਚੀ ਜਗ੍ਹਾ ਨਹੀਂ ਹੈਗੀ ਸਾਡੇ। ਪਰ ਹੁਣ ਜੇ ਮਤਲਬ ਅਸੀਂ ਛੋਟੇ ਛੋਟੇ ਜਿਹੜੇ ਫੁੱਲ ਪੌਦੇ ਜੇ ਹੁੰਦੇ ਨੇ ਮਤਲਬ ਉਹ ਲਗਾਏ ਹੋਏ ਨੇ ਹਨਾ ਕਿਉਂਕਿ ਦੇਖੋ ਪੌਦੇ ਜੇ ਆਪਣੇ
ਉੱਚੀ ਜਗਾ ਨੀ ਹੈਗੀ ਬਸ ਅਸੀਂ ਵੀ ਛੱਤ ਦੇ ਉੱਪਰ ਲਗਾਏ ਹੋਏ ਆ ਦੋ ਤਿੰਨ ਪਲਾਂਟ। ਉਹਦੇ ਤੋਂ ਬਸ ਫੁੱਲਾਂ ਦੇ ਲਗਾਏ ਹੋਏ ਆ ਇੱਕ ਐਲੋਵੀਰਾ ਦਾ ਲਗਾਇਆ ਹੋਇਆ।
ਹਾਂਜੀ ਨਹੀਂ ਐਲੋਵੇਰਾ ਦਾ ਵੀ ਬਹੁਤ ਵਧੀਆ ਹੁੰਦਾ।
ਠੀਕ ਠੀਕ ਹੈ ਜੀ ਚਲੋ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦੀ ਹਾਂ ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਓਕੇ ਜੀ।